ਹੈਲੋ।
ਦਿਖਾ ਭੈਣਜੀ।
ਸਤਿ ਸ੍ਰੀ ਅਕਾਲ ਜੀ ਵੀਰ ਜੀ ਕੀ ਹਾਲ ਹੈ ਤੁਹਾਡਾ।
ਸੁੱਕਰ ਬਾਬੇ ਦਾ ਭਾਬੀਜੀ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਸ਼ੁਕਰ ਹੈ ਬਾਬਾ ਜੀ ਦਾ ਲੱਖ ਲੱਖ ਸ਼ੁਕਰ ਹੈ।
ਉਹ ਏਧਰ ਗਰਮੀ ਕੁਛ ਨਹੀਂ ਹੈ ਗਰਮੀ ਬੜੀ ਗਰਮੀ ਬੜੀ। ਪੈ ਰਹੀ ਮੈਂ ਕਿਹਾ ਅੱਜ ਕੱਲ।
ਉਹ ਬਹੁਤ ਗਰਮੀ ਬੱਚੇ ਬਹੁਤ ਗਰਮੀ। ਗਰਮੀ ਆ ਬਾਹਰ ਜਾ ਕੇ ਮੈਂ ਗਈ ਹਾਂ ਬਾਜ਼ਾਰ ਤੇ ਇਤਨੀ ਗਰਮੀ ਇਤਨੀ ਗਰਮੀ। ਦਿਲ ਘਬਰਾ ਗਿਆ ਮੇਰਾ। ਤੇ ਮੈਂ ਤੇ ਇਨੀ ਘਬਰਾ ਗਈ ਆ। ਇਨੀ ਘਬਰਾ ਗਈ ਤੇ ਮੈਂ ਕਿਹਾ ਹਾਏ ਥੋੜੇ ਥੋੜ੍ਹੀ ਦੇਰ। ਤੇ ਛਾਂ ਜਗ੍ਹਾ ਹੋਵੇ ਤੇ ਉੱਥੇ ਬਹਿ ਜਾਵਾਂ ਬਹਿ ਕੇ ਫਿਰ ਉੱਥੇ ਪਾਣੀ ਪੀਤਾ ਪਾਣੀ ਪੀਣ। ਜਿਦੇ ਕਰਕੇ ਫਿਰ ਮੇਰੇ ਤਾਂ। ਪਸੀਨੇ ਨਾਲ। ਕੱਪੜੇ ਸਾਰੇ ਭਿੱਜ ਹੀ ਗਏ।
ਠੀਕ ਠੀਕ ਹੈ ਨਹੀਂ ਬਹੁਤ ਅੱਛਾ ਕਰਦੇ ਉਹਨੂੰ ਪਾਣੀ ਨਾਲ ਲੈ ਕੇ ਰੱਖੋ ਨਿੰਬੂ ਪਾਣੀ ਰੱਖੋ ਨਾ ਬਣਾ ਕੇ ਜਿੱਥੇ ਗਰਮੀ ਲੱਗੇ ਪੀਓ ਲੳ ਸਿਪ ਕਰ ਕੇ ਪੀ ਜਾਓ।
ਪਾਣੀ ਦੀ ਬੋਤਲ ਤੇ ਬਿਨਾਂ। ਨਾਲ ਹੀ ਲੈ ਕੇ ਜਾਂਦੀ ਹਾਂ।
ਹਾਂਜੀ ਹਾਂਜੀ। ਬਾਅਦ ਛਾਤਾ ਰੱਖੋ ਨਾਲ
ਛਾਤਾ ਵੀ ਦਾਨ ਰੱਖਦੇ ਆ ਛਾਤਾ ਵੀ ਦਾਨ ਰੱਖਦੇ ਆ ਪਰ ਛਾਤੇ ਨਾਲ ਬੱਚੇ ਧੁੱਪ ਪੈਂਦੀ ਹੈਗੀ ਇਹ ਪੁੱ
ਤੁਹਾਡੇ ਥੋੜਾ ਬ ਚਾਹਓ। ਛਾਤਾ ਰੱਖੋ ਨਾਲ ਵਧੀਆ ਰਹੇਗਾ
ਹੂੰ।
ਉਹ ਕਿੱਥੇ ਗਏ ਸੀ ਅੱਜ
ਅੱਜ ਅਸੀਂ ਬਾਜ਼ਾਰ ਗਏ ਸੀ ਬੱਚੇ ਦਾ ਵਿਆਹ ਆ ਗਿਆ ਨਾ ਸਾਡੇ ਘਰ
ਅੱਛਾ ਅੱਛਾ ਕਿਹਦਾ ਵਿਆਹ
ਆਹ ਉਹ ਦੋ ਤੇ ਦਾ ਵਿਆਹ ਹੈਗਾ ਨਾ ਹਾਂ, ਸ਼ੋਪਿੰਗ ਕਰਨ ਗਈ ਸੀ ਮੈਂ ਕਿਹਾ ਕੇ ਚਲੋ ਕੋਈ ਕੱਪੜੇ ਕੁਪੜੇ ਲਿਆਈਏ ਜਿਹਦੇ ਨਾਲ ਟਾਈਮ ਸਿਰ ਕੰਮ ਬਣ ਜਾਵੇ ਸੀਨੇ ਸੁਨੇ ਦੇਣੇ ਹੋਣ ਦੇਣੇ ਫਿਰ ਅਗਰ ਅੱਜ ਕੱਲ੍ਹ
ਹਾਂ, ਗਰਮੀ ਚ ਕੰਮ ਹੀ ਨਾ ਪਾਂਦਾ ਨਾ ਉਹ ਵੀ ਕੰਮ ਵੀ ਕੰਮ ਵੀ ਕਰ ਟਾਈਮ ਸੀ ਦੋ ਕੰਮ ਕੱਪੜੇ ਹੋਣਗੇ
ਹਾਂਜੀ ਦਰਜੀ ਜਿਹੜਾ ਹੈਗਾ ਉਹ ਘਾਟਾ ਆਪਣਾ ਦਰਜੀ ਸੀ ਪਰ ਉਹ ਪਹਿਲੇ ਮੈਂ ਗਈ ਆ ਤੇ ਦੁਕਾਨ ਉਹਦੀ ਬੰਦ ਸੀ ਤੇ ਮੈਂ ਕਿਹਾ ਇਹਨਾਂ ਦੇ ਸੁਪਾਰੀ ਸੂਟ ਸਮਾਣੇ ਸਭ ਨੇ ਤੇ ਮੈਂ ਕਿਹਾ ਚਲੋ ਉਸ ਪੁਲੀ ਸਵਾਈਏ ਨਾ ਜਿਹਦੇ ਨਾਲ ਬਈ ਉਹ ਫਿਟਿੰਗ ਵਗੈਰਾ ਠੀਕ ਦਿੰਦਾ ਹੈਗਾ ਔਰ ਕੱਪੜੇ ਦਾ ਪੈਸਾ ਪੈਸੇ ਵੀ ਠੀਕ ਲਗਾਂਦਾ ਹੈਗਾ ਤੇ ਅੱਗੇ ਗਈਆਂ ਤੇ ਉ ਆ ਨੀ ਉਹਦੀ ਟੇਲਰ ਦੀ ਕਹਿੰਦੇ ਜੀ ਮੈਂ ਉ ਤੇ ਵੇਚ ਕੇ ਚਲਾ ਗਿਆ ਟੇਲਰ ਤੇ ਮੈਂ ਕਿਹਾ ਉਹਦਾ ਕੋਈ ਪੱਤਾ ਪੁੱਤਾ ਤੁਹਾਨੂੰ ਦੱਸੋ ਬਾਈ ਅਸੀਂ ਤਾਂ ਅੱਜ ਦਸ ਚਾਲ ਤੋਂ ਵੀ ਕੱਪੜੇ ਪੁਰਾਣੇ ਤੂੰ ਸਵਾਦੇ ਸਾ ਤੇ ਉਹ ਫਿਟਿੰਗ ਸਾਨੂੰ ਅੱਛੀ ਦਿੰਦਾ ਸੀ ਤੇ ਉਹ ਫਿਰ ਫਿਟਿੰਗ ਕਰਕੇ ਫਿਰ ਪੁੱਛਿਆ ਤੇ ਉਹ ਕਹਿੰਦੇ ਜੀ ਉਹ ਤੇ ਚਲਾ ਗਿਆ ਉਹ ਤੇ ਇੱਥੇ ਦੀ ਤੁਹਾਨੂੰ ਕੱ
ਨਹੀਂ ਉਹ ਵੀ ਚਲਾ ਗਿਆ ਗਰਮੀ ਜ਼ਿਆਦਾ ਪੈ ਰਹੀ ਨਾ ਰੋਟੀ ਖਾਣ ਤੋਂ ਬਾਅਦ ਆਰਾਮ ਨਾਲ ਦੁਬਾਰਾ ਦੋ ਤਿੰਨ ਘੰਟੇ ਬੰਦ ਕਰਦੇ ਦੁਬਾਰਾ ਖੋਲੋਗੇ ਸ਼ਾਮੀ ਜਾਣਾ ਦੁਬਾਰਾ ਸ਼ਾਮ ਨੂੰ ਮਿਲੇਗੀ ਤੁਹਾਨੂੰ ਦੁਕਾਨ ਉਹਨੇ ਕੰਮ ਥੋੜਾ ਨਾ ਬੰਦ ਕਰਤਾ ਹੋਣਾ ਉਹ ਵੈਸੇ ਦੁਪਹਿਰੀ ਗਰਮੀ ਹੁੰਦੀ ਤਾਂ ਦੁਕਾਨ ਬੰਦ ਕਰਕੇ ਚਲੇ ਜਾਂਦੇ ਰੋਟੀ ਖਾਣ ਵਾਸਤੇ ਘਰ
ਤੇ ਰੋਟੀ ਖਾਣ ਜੋਗਾ ਵੀ ਉਹ ਕਹਿੰਦੇ ਚਲਾ ਗਿਆ ਫਿਰ ਮੈਂ ਦੂਜੇ ਟੇਲਰ ਕੋਲ ਗਈ ਆ ਉੱਥੇ ਗਈ ਆ ਉਹਦੀ ਮੈਂ ਕੱ ਕੱਪੜੇ ਸੀਤੇ ਦੇਖੇ ਮੈਨੂੰ ਪਸੰਦ ਆਏ ਮੈਂ ਕਿਹਾ ਜੀ ਤੇ ਪਾਏ ਉਣੇ ਸਵਾਈ ਤਾਂ ਸਾਨੂੰ ਜ਼ਿਆਦਾ ਦਸੀ ਹੈ ਚਲੋ ਹੁਣ ਜਰੂਰੀ ਟਾਈਮ ਹੈਗਾ ਤੇ ਜਰੂਰੀ ਟਾਈਮ ਸੀ ਤੇ ਬਈ ਕੱਪੜੇ ਠੀਕ ਅ ਸੀ ਕੇ ਤਾਂ ਦੇਗਾ ਨਾ ਜੀ ਸਮੇਂ ਸਿਰ ਦੇ ਦੇਗਾ ਕੱਪੜੇ ਦੀ ਇਤਨਾ ਮਹਿੰਗਾ ਕੱਪੜਾ ਲੈ ਕੇ ਵੀ ਅਗਰ ਠੀਕ ਸਫ਼ਾਈ ਨਾ ਹੋਵੇ ਪਾਇਆ ਅੱਛਾ ਨਾ ਲੱਗੇ ਤੇ ਫਾਇਦਾ ਕੋਈ ਨਾ ਨਾ ਜੀ
ਪਹਿਲੇ ਇੱਕ ਸੁਵਾ ਕੇ ਦੇਖੋ ਵੀ ਬਾਅਦ ਤੁਸੀਂ ਦੇਣਾ ਸਾਰੇ ਕੱਪੜਿਆਂ ਸਾਰਿਆਂ ਨੂੰ ਲੈਣਾ ਖਰਾਬ ਨਾ ਕਰਦੇਂ
ਨਹੀਂ ਮੈਂ ਮੈਂ ਜੀ ਇੱਕ ਹੀ ਸੂਟ ਦੇ ਕੇ ਆਈ ਹ ਅੱਜੇ ਉਹਨੂੰ ਤ੍ਰੈ ਸੂਟ ਲੈ ਕੇ ਗਈ ਸੀ ਨਾ ਇੱਕ ਦੇ ਆਈ ਮੈਂ ਕਿਹਾ ਮੈਨੂੰ ਕਿੰਨੇ ਦਿਨਾਂ ਤੱਕ ਦੇਗਾ ਤੇ ਮੈਂ ਪਹਿਲੇ ਫਿਟਿੰਗ ਦੇਖ ਲਵਾਗੀ ਤੇ ਤਾਂ ਹੀ ਮੈਂ ਤੇਰੇ ਕੋਲ ਦੂਜੇ ਜੇ ਸੁਵਾਵਾਗੀ ਇਹ ਤੇ ਮੈਂ ਜੇ ਕੋਈ ਨੀ ਸਵਾਣਾ ਤੇ ਮੈਂ ਨਾਲ ਇਦਾਂ ਵੀ ਕਿਆ ਤਾਂ ਮੈਂ ਕਿਹਾ ਬਈ ਬੱਚੇ ਜੇ ਮੇਰਾ ਸੂਟ ਅੱਛਾ ਵਧੀਆ ਸੂਟ ਹੈਗਾ ਤੇ ਇਹਨੂੰ ਚੰਗੀ ਤਰ੍ਹਾਂ ਕਿਵੇਂ ਜਲਦਬਾਜ਼ੀ ਨਾ ਕਰਦੀ ਸੁਪਾਰੀ ਸੂਟ ਵਧੀਆ
ਕਿੰਨੀ ਕਿੰਨੀ ਸਵਾਈ ਹੈ ਆਪਣਾ ਕਿੰਨੀ
ਸਵਾਈ ਤੋਂ ਕਿਆਦਾ ਸੀ ਪੰਦਰਾਂ ਸੌ ਸੋ ਰੁਪਿਆ ਲਾਗਾ ਤੇ ਮੈਂ ਤੇ ਕਿਹਾ ਮੈਂ ਤੇ ਉਸ ਟੇਲਰ ਨੂੰ ਬਾਰਾਂ ਸੌ ਰੁਪਿਆ ਦੇਦੀ ਸੀ ਮੇਰਾ ਟੇਲਰ ਤਾਂ ਬਹੁਤ ਅੱਛਾ ਸੀ ਤੇ ਫਿਰ ਉਹ ਕਹਿੰਦਾ ਬੀ ਜੀ ਆਪ ਪਹਿਲੇ ਕਮ ਸ ਸਿਲਵਾ ਕੇ ਦੇਖ ਲੋ ਅਗਰ, ਠੀਕ ਹੈ, ਅੱਛਾ ਲੱਗੇਗਾ ਫਿਰ ਆਪ ਦੂਸਰਾ ਸਵਾਲ ਲੀਏਗਾ,
ਅੱਛਾ, ਠੀਕ ਠੀਕ ਹੈ ਚਲੋ ਠੀਕ ਹੈ ਪਹਿਲੇ ਸਵਾ ਕੇ ਪਹਿਲੇ ਪਾ ਕੇ ਦੇਖਲੋ। ਏਸੀ ਲੱਗੇ ਸੀ ਦੂਜ ਸਮਾਨ ਨੂੰ,
ਹਾਂਜੀ।
ਠੀਕ ਠੀਕ ਹੈ, ਉਹ ਸ਼ਾਮੀ ਜਾਣਾ ਤੁਸੀਂ ਹੁਣ ਗਰਮੀ ਬਾਹਰ ਆਣਾ ਨਾ ਜਾਣਾ ਕਿਥੇ ਬਾਹਰ ਹੋਣਾ,
ਨਹੀਂ ਹੁਣ ਸ਼ਾਮੀ
ਕੰਮ ਕਦੇ ਵੀ ਹੋ ਜਾ ਸ਼ਾਮੀ ਵੇਲੇ ਕੰਮ ਕਰਿਆ ਕਰੋ। ਜਿੱਥੇ ਜਾਣਾ ਬਾਜ਼ਾਰ ਜਾਣਾ, ਬਾਜ਼ਾਰ ਵਿੱਚ ਸ਼ੋਪਿੰਗ ਕਰਨੀ ਜੇ ਜੋ ਵੀ ਸਮਾਨ ਲੈਣਾ ਸਵੇਰੇ ਲਓ ਬਾਰਾਂ ਵਜੇ ਤੋਂ ਪਹਿਲੇ ਪਹਿਲੇ ਕਈ ਬਾਰਾਂ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਤੂੰ ਬਹੁਤ ਜਾ
ਉਹ ਅੱਜ ਕੱਲ੍ਹ ਸਾਡੇ ਪਾਠ ਸ਼ੁਰੂ ਹੋਏ ਹੋ ਨਾ ਬੱਚੇ, ਪਾਠ ਸ਼ੁਰੂ ਹੋਣ ਕਰਕੇ ਨਾ ਅਸੀਂ ਸਵੇਰੇ ਗੁਰਦੁਆਰੇ ਚਲੇ ਜਾਨੇ ਹਾਂ, ਫਿਰ ਉੱਥੋਂ ਟਾਈਮ ਲੱਗ ਜਾਂਦਾ ਹੈਗਾ ਇੱਕ ਡੇਢ ਵਜੇ ਆਨੇ ਹਾਂ, ਆਏ ਹੁੰਦੇ ਆ ਸਵੇਰ ਅੰਮ੍ਰਿਤ ਵੇਲੇ ਦੇ ਉ ਇਕੱਠੇ ਹੁਨੇ ਆ ਤੇ ਰੋਟੀ ਰੋਟੀ ਬਣਾਈ ਫਿਰ ਥੋੜ੍ਹੀ ਬਹੁਤ ਖਾਧੀ ਥੋੜ੍ਹਾ ਜਿਹਾ ਆਰਾਮ ਕੀਤਾ, ਤੇ ਫਿਰ ਰਾਤ ਵੀ ਚੱਲ ਨਿਕਲ ਜਾਂਦਾ ਚਲੋ ਬਾਈ, ਹੁਣ ਤੇ ਨਿਕਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਘਰੋ।
ਹਾਂ, ਨਹੀਂ ਜਾਣਾ ਤੁਸੀਂ ਜਾਓ ਜ਼ੂਰੀ ਹੈ ਜਾਓ ਕੋਈ ਐਸੀ ਗੱਲ ਨਹੀਂ ਹੈ, ਛਾਤਾਂ ਨਾਲ ਲੈ ਕੇ ਜਾਓ ਤੇ ਪਾਣੀ ਬੋਤਲ ਨਾਲ ਰੱਖੋ, ਹੋ ਸਕੇ ਤਾਂ ਅਹ ਨਿੰਬੂ ਪਾਣੀ ਜਾਂ ਔਰ ਰੱਖੋ ਨਾਲ
ਹਾਂ ਉਹ ਤੇ ਰੱਖਿਆ ਪ੍ਰਧ ਲੈਲਾਂ ਨੇ, ਜੇਤੋਂ, ਮੇ ਮਿੱਠਾਈ ਨਾ ਗ ਖੀ ਰਹਿੰਦਾ ਥੋੜ੍ਹਾ ਬਹੁਤ ਮੂੰਹ ਚ ਮਿਸ਼ਰੀ ਰੱਖ ਲੈਂਦੇ ਆ ਕਹਿੰਦੇ ਨਾ, ਦਿਲ ਨਾਲ ਘਬਰਾਵੇ ਤਰਬਓ ਕਰਕੇ,
ਠੀਕ ਠੀਕ ਹੈ ਪਾਣੀ ਵੱਧ ਤੋਂ ਵੱਧ
ਹਾਂ, ਉਹ ਉਧਰੋਂ ਮੈਂ ਚੱਪਲਾਂ ਵੀ ਲੈਣੀਆਂ ਸਨ ਮੈਂ ਕਿਹਾ ਚਲੋ, ਚੱਪਲਾਂ ਸੈਂਡਲ ਵੀ, ਲੈ ਲਈਏ ਤੇ ਬਈ ਕਹਿੰਦੇ ਨੇ ਸੇਲ ਤੇ ਲੱਗੀ ਪਈ ਹੈਗੀ ਹੈ, ਤੇ ਮੈਂ ਕਿਹਾ ਚਲੋ ਸੇਲ ਤੇ ਤਾਂ ਥੋੜ੍ਹਾ ਸਸਤਾ ਦਾਮ, ਤੇ ਮਿਲ ਜਾਂਦਾ। ਜਿਹੜੀ ਚੀਜ਼ ਪੱਚੀ ਸੌ ਦੀ ਆਉਂਦੀ ਹੈ ਤਾਂ ਉਹ ਕਮ ਸੇ ਕਮ ਬਾਰਾਂ ਸੌ ਦੀ ਮਿਲ ਜਾਂਦੀ ਹੈਗੀ ਹੈ ਤੇ ਉੱਥੇ ਅਸੀਂ ਗ ਹ ਤੱਕਣ ਤੇ ਮੈਂ ਤੇ ਦੇਖਦੀ ਰ ਪਹਿਲੇ ਤਾਂ ਪਹਿਲੇ ਪਸੰਦ ਨਹੀਂ ਆਇਆ ਵੀ ਜੋੜਾ ਪਸੰਦ ਵੀ ਆ ਮੈਨੂੰ ਆਇਆ ਤੇ ਉਹ ਪਰ ਉਹ ਥੋੜਾ ਜਿਹਾ ਨਿੱਚੂ ਨਾ ਕੱਟਿਆ ਹੋਇਆ ਸੀ ਫਿਰ ਮੈਂ ਪਾਈ ਨੂੰ ਕਿਆ ਮੈਂ ਕਿਹਾ ਭਾਈ ਜੀ ਇਹ ਥੋੜਾ ਇਹ ਕੱਟ ਲੱ ਵੈਸਟ ਇਕੱ ਟਿਆ ਹੋਇਆ ਥੋੜਾ ਜਿਹਾ ਤਾਂ ਕਹਿੰਦਾ ਨਹੀਂ ਉਹ ਬਹੁਤ ਲਗਾਦੇਤੇ ਅਭ ਆਪ ਉਹ ਠੀਕ ਕਰਦੇ
ਉਹ ਤਾਂ ਹੀ ਸਸਤੇ ਦੇ ਰਹੇ ਨੇ ਭੈਣ ਜੀ ਆਪ ਨੂੰ ਸਸਤੇ ਤੇ ਤਾਂ ਹੀ ਦੇ ਰਹੇ ਨੇ ਚੌਵੀ ਸੌ ਮ ਦੇ ਤਾਂ ਦੇ ਰਹੇਦੇ ਕੋਈ ਨਾ ਕੋਈ ਘੱਟ ਹੁੰਦਾ ਇਹਦੇ ਵਿੱਚ ਕੋਈ ਹੋ ਡਿਫੈਕਟ ਹੋਏਗਾ ਕੋਈ ਨਾ ਕੁਛ ਇੱਥੇ ਕੋਈ ਕੱਟਿਆ ਹੋਏਗਾ ਜਾਂ ਖੁੱਲਿਆ ਹੋਏਗਾ ਜਾਂ ਸਿਲਾਈ ਜਾਂਤੇ ਗੰਦਾ ਹੋਣਾ ਮਹਿਲਾ ਹੋਣਾ ਕੁੱ ਨਾ ਕੁਝ ਦਿੱਕਤ ਹੋਏਗੀ ਤਾਂ ਸਟ ਦੇ ਰਹੇ ਨੇ
ਤੇ ਉਹ ਮੈਂ ਤੇ ਫੇਿਰ ਚੁੱਪ ਹੋ ਗ ਫਿਰ ਮੈਂ ਅੱਗੇ ਇੱਕ ਦੁਕਾਨ ਚ ਹੋਰ ਅੱਗੇ ਅਗੇ ਚਲੀਏ ਮੈਂ ਕਿਹਾ ਕਲਿੱ ਦੀ ਦ ਦੁਕਾਨ ਤਾਂ ਦੇਖਿਓ ਉਹਦੇ ਕੋਲ ਅੱਛਾ ਮਿਲ ਜਾਂਦਾ ਹੈ ਜੁਤੇ ਚੱਪਲ ਉਹਨਾਂ ਤੇ ਵੀ ਸੇਲ ਲੱਗੀ ਹੋਈ ਆ ਅੱਜ ਕੱਲ ਤੇ ਉੱਥੇ ਗਈ ਆ ਉੱਥੇ ਵੀ ਦੇਖਿਆ ਤੇ ਮੈਨੂੰ ਇੱਕ ਦੋ ਚੱਪਲ ਮੈਨੂੰ ਪਸੰਦ ਆ ਗਏ ਤੇ ਮੈਂ ਕਿਹਾ ਚਲੋ ਇਹ ਤੇ ਪਸੰਦ ਆ ਗਈ ਚਲੋ ਬਲੈਕ ਜੁੱਤੀ ਸੀ ਤੇ ਚਲੋ ਕੀ ਕਾਲੀ ਚੱਪਲ ਸੀ ਤੇ ਮੈਂ ਕਿਹਾ ਚਲੋ ਹਰੇਕ ਸੂਟਾਂ ਨਾਲ ਪਾਈ ਜਾ ਸਕਦੀ ਹੈਗੀ ਹੈ
ਅਰੇ ਕਾਹਲੀ ਨਾ ਲਓ ਕਾਹਲੀ ਗਰਮੀਆਂ ਚ ਲੋਕੀ ਅਹ ਨਹੀਂ ਲੈਂਦੇ ਜ਼ਿਆਦਾ ਕਾਲੇ ਰੰਗ ਜਿਹੜਾ ਹੁੰਦਾ ਗਰਮੀੀਆਂ ਚ ਜ਼ਿਆਦਾ ਲੈਂਦਾ ਜੀ ਗਰਮੀ ਆਪਣਾ ਬਜੋਰਵ ਕਰਦਾ ਉਹ ਗਰਮੀ ਜਿਆਦਾ ਲੱਗਦੀ ਹੈ ਚਿੱਟਿਆ ਨੂੰੋ ਹਲਕਾ ਰੰਗ ਨੂੰੋ ਗੂੜੇ ਕਰਦਾ ਲਓ
ਇਹ ਤੇ ਮੇਰੇ ਦਿਮਾਗ ਪਹਿਲੇ ਮੈਂ ਸੋਚਿਆ ਹੀ ਨੀ ਕਿ ਬਈ ਕਾਲਾ ਰੰਗ ਨਾ ਲਵਾਂ ਤੇ ਮੈਂ ਹਲਕਾ ਕਲਰ ਦੀ ਲੈ ਲਾ ਹਲਕੇ ਕਲਰ ਦੀ ਇਹ ਹੁੰਦੀ ਹੈ ਨਾ ਹਲਕਾ ਰੰਗ ਜਿਹੜਾ ਹੁੰਦਾ ਨਾ ਬੱਚੇ ਉਹ ਅ ਜਲਦੀ ਗੰਦਾ ਹੋ ਜਾਂਦਾ ਉਹ ਇੱਕ ਦੋ ਵਾਰ ਪਾਓ ਨਾ ਇੱਕ ਦੋ ਪ੍ਰੋਗਰਾਮਾਂ ਚ ਅਟੈਂਡ ਕਰੋ ਤੇ ਫਿਰ ਉਹ ਫਿਰ ਮੈਲੇ ਦੇ ਮੈਲੇ ਹੀ ਹੁੰਦੇ ਨੇ ਐਸਾ ਲੱਗਦਾ ਜਕਰ ਪੁਰਾਣੇ ਪਾਏ ਹੁਣ ਚੱਪਲਾਂ ਤੇ ਇਸਛੇ ਕਹਿੰਦੇ ੋੜੇ ਚਲੋ ਪਾਰਟੀ ਅਹ ਵਿਆਹ ਦੀ ਤੇ ਪਾਣ ਜੋਗਾ ਜਿਹੜਾ ਹੋਵੇ ਚੱਪਲ ਜਿਹੜੇ ਸੋਹਣੀ ਹੋਵੇ ਸੋਈ ਹੋਵੇ ਨਾ
ਪਰ ਆਪੇ ਪਤਾ ਨੀ ਹੈ ਕਾਲ ਜਿੰਨਾ ਗਾਲੇ ਰੰਗ ਲੋਕ ਹੈ ਨਾ ਉਹ ਉਨੀ ਗਰਮੀ ਆਪ ਖਿੱਚਦਾ ਦਿਨ ਚਿੱਟਾਰਗ ਜੇ ਹਲਕਾ ਰੰਗ ਲੋਗੇ ਉਹਨੇ ਗਰਮੀ ਨਹੀਂ ਲੱਗੀ ਇਹਦੇ ਵਿੱਚ ਵਿੱਚ
ਤੇ ਆ ਤੇ ਹੈਈ ਹੈ। ਪਰ ਉਹ ਤੇ, ਮੈਂ ਸੁਪਾਰੀ ਸੂਟ ਇੱਕ ਕੱਪੜਾ ਦੇਖਿਆ, ਮੈਂ ਕਿਹਾ ਚਲੋ ਤੇ ਮੈਂ ਉਹ ਪਸੰਦ ਵੀ ਕੀਤਾ ਪਰ ਪਸੰਦ ਕੀਤਾ ਤੇ ਪਰ ਉਹ ਪੱਚੀ ਸੌ ਰੁਪਏ ਮੀਟਰ ਕਹਿੰਦਾ ਲੱਗੇਗਾ ਮੈਂ ਕਿਹਾ, ਬਈਆ ਜੀ ਬਹੁਤ ਮਹਿੰਗਾ ਹੈਗਾ ਇਤਨਾ ਮਹਿੰਗਾ ਤੇ ਮੈਂ ਨਹੀਂ ਲੈ ਸਕਦੀ। ਬਾਈ ਮੈਨੂੰ ਤਾਂ ਘੱਟ ਰੇਟ ਦਾ ਤੂੰ ਦਿਖਾ, ਜਿਹੜਾ ਕਿ ਅਸੀਂ ਲੈ ਸਕੀਏ ਨਾਲ ਕੂਲ ਠੰਡਾ ਹੋਵੇ ਪਾਇਆ ਹੋਇਆ ਵੀ ਗਰਮੀ ਨਾ ਮਹਿਸੂਸ ਹੋਵੇ। ਤੇ ਬਈ ਠੰਡਾ- ਠੰਡਾ ਹੋਣਾ ਚਾਹੀਦਾ ਬੱਚੇ ਦਾ ਸੂਟ ਕੱਪੜਾ ਪਤਲਾ ਹੋਵ, ਥੋੜਾ ਮੋਟਾ ਠੀਕ ਕੱਪੜਾ ਨੀ ਚਾਹੀਦਾ, ਸਾਨੂੰ ਤੇ ਹਾਂ ਤੇ ਉਸਨੇ ਫਿਰ ਮੈਨੂੰ ਦਿਖਾਏ ਸੂਟ ਤੇ ਚੰਗੇ ਦਿਖਾਏ, ਪਰ ਰੇਟ ਤੇ ਉਹਨਾਂ ਨੇ ਬਈ ਬੜੇ ਜ਼ਿਆਦਾ ਜ਼ਿਆਦਾ ਸਨ ਫਿਰ ਮੈਂ ਸੋਚਿਆ ਚ'ਪੈ ਗਈ ਮੈਂ ਕਿਹਾ, ਚਲੋ ਪਹਿਲੇ ਘਰ ਬਹਿ ਕੇ ਫੋਨ ਕਰਕੇ ਪੁੱਛ ਲਵਾਂ ਬਈ ਇਤਨੀ ਦਾਮ ਦੇ ਪਏ ਦੱਸਦੇ, ਪਏ ਨੇ ਕਵੋ ਤੇ ਲਵਾਂ ਨਹੀਂ ਕਵੋ ਤੇ ਨਾ ਲਵਾ ਇੰਨਾ ਫੇਰ ਆ ਜਾਵਾਂ ਘਰ ਲੈ ਕੇ ਆ ਜਾ ਤੇ ਤੁਸੀਂ ਮੇਰੇ ਨਾਲ ਗੁੱਸਾ ਕਰੋ, ਮੈਂ ਇੰਨੇ ਪੈਸੇ ਲਾ ਆਈ ਏ ਫਿਰ ਮੈਂ ਕਿਹਾ, ਨਾਰਾਜ ਆਦਮੀ ਗੁੱਸਾ ਕਰੇ ਤੇ ਕੋਈ ਫਾਇਦਾ ਕੋਈ ਨਹੀਂ, ਨਾ ਆਦਮੀਆ ਨੂੰ ਵੀ ਖੁਸ਼ ਰੱਖਣਾ ਪੈਂਦਾ, ਆਦਮੀ ਖੁਸ਼ ਤਾਂ ਫਿਰ ਦੂਜੀ ਚੀਜ਼ ਤੇ ਹੱਥ ਰੱਖਣ ਲਈ ਦਿੰਦੇ ਤੇ ਕਹਿੰਦੇ, ਨਹੀਂ ਤੂੰ ਤੂੰ ਪੈਸੇ ਜ਼ਿਆਦਾ ਲਾ ਆਈ, ਏ ਤੂੰ ਘਰ ਹੀ ਬੈਠ ਫਿਰ ਜਿਹੜਾ ਉਹਨਾਂ ਦੇ ਮਨ ਚ ਆਉਂਦਾ 'ਤੇ ਉਹ ਆਪਣੀ ਲਿਆਦੇ ਨੇ ਉਹ ਫਿਰ ਨਾ ਪਾਓ ਨਾ ਕਰੋ ਉਹ ਰੱਖੇ ਰ ਕੋਈ ਫਾਇਦਾ ਥੋੜ੍ਹਾ ਨਾ ਉਹਨਾਂ ਕੱਪੜਿਆਂ ਦਾ ਮੈਂ ਤੇ ਇੱਕ ਵਾਰੀ ਥਰੀ ਅੱਛਿਆ ਨਾਲ ਜਾਂਦੀ ਹਾਂ, ਜਿਹਦੇ ਨਾਲ ਕਿ ਭਾਈ ਉਹ ਪਾਇਆ ਵੀ ਅੱਛਾ ਲੱਗੇ ਆਪਣੇ ਮਨ ਪਸੰਦ ਦਾ ਹੁੰਦਾ, ਜਿਹੜਾ ਕੱਪੜਾ ਨਾ ਉਹ ਮਨ ਨੂੰ ਅੱਛਾ ਪਾਉਂਦਾ ਹੈ 'ਤੇ ਆਦਮੀ ਪਾ ਜਿੰਨੀ ਵਾਰ ਵੀ ਪਾਵੇ ਨਾ ਤੇ ਉਹਨੂੰ ਪੁਰਾਣਾ ਹੀ ਨਹੀਂ ਲੱਗਦਾ ਉਹਨੂੰ ਮਨ ਨੂੰ ਅੱਛਾ ਲੱਗਦਾ ਹੈ ਤੇ ਉਹ ਕਹਿੰਦਾ, ਕਿ ਬਈ ਇਸਨੂੰ ਬਈ ਹਮੇਸ਼ਾ ਪਾ ਹੀ ਰੱਖੋ ਕੋਈ ਗੱਲ ਨਹੀਂ ਉਨੇ ਤਾਂ ਕਈ ਕੱਪੜੇ ਆਪਣੇ ਮਰਜੀਂ ਦੇ ਨਾ ਹੋਣ ਨਾ ਤੇ ਫਿਰ ਵਧੀਆ ਤੂੰ ਵਧੀਆ ਵੀ ਹੋਵੇ ਨਾ ਤੇ ਮਨ ਨੂੰ ਅੱਛਾ ਨੀ ਲੱਗਦਾ ਤੇ ਉਹ ਪਾਏ ਪਿਆ ਰਹਿ ਜਾਂਦਾ ਕੱਪੜਾ ਪਾ ਵੀ ਨਹੀਂ ਸਕਦਾ ਆਦਮੀ, ਇਸ ਪਿੱਛੇ ਮੈਂ ਆਪ ਨਾਲ ਜਾਦੀ ਹਾਂ, ਮੈਂ ਕਹਿੰਦੀ ਥੋੜਾ ਜਿਹਾ ਅੱਛਾ ਮਨ ਨੂੰ ਅੱਛਾ ਭਵੇ ਜਿਹੜਾ ਅੱਛਾ ਕੱਪੜਾ ਲਵਾਂ ਜਿਹੜਾ, ਕਿ ਹਮੇਸ਼ਾ ਪਾ ਸਕਾ ਕ ਐਨੀ ਕ ਅੰਦਰ ਲੈ ਕੇ ਸਵਾ, ਲੈਕੇ ਰੱਖ ਦੋ ਇੱਕ ਵਾਰ ਪਾਓ ਦੋ ਵਾਰ ਪਾਓ ਬਸ, ਉੱਥੇ ਦਾ ਉੱਥੇ ਪਿਆ ਰਹਿ ਜਾਂਦਾ। ਤੇ ਇਹੋ ਜਿਹੇ ਕੱਪੜੇ ਲੈਕੇ ਮੈਂ ਕਿਹਾ ਕਰਨੇ ਕਿ ਨੇ ਮੈਂ ਇਸ ਪਿੱਛੇ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਮੇਰੇ ਨਾਲ ਜੋ ਮੈਂ ਕਿਹਾ ਸਾ ਨਾ ਤੁਸੀਂ ਉਹੀ ਮੰਨਣਾ ਭਾਈ ਹਾਂ ਬੈਠੀ, ਕਹਿੰਦੀ ਹੈਗੀ ਏ 'ਤੇ ਮੈਂ ਕਿਹਾ ਰੇਟ ਮੈਂ ਜਿਸ ਟਾਈਮ ਮੈਂ ਕਰਾਂਗੀ ਨਾ। ਤੁਸੀਂ ਉਸ ਟਾਈਮ ਬੋਲਣਾ ਨਹੀਂ ਤੇ ਮੈਂ ਉਹਨੂੰ ਭਾਈ ਨੂੰ ਕਵਾਂ ਕਹਿੰਦੀ ਪਈ ਥੋੜੇ ਜਿਹਾ ਤਾਂ ਰੇਟ ਘੱਟ ਕਰ ਇਹ ਲੋਕ ਦੱਸਦੇ ਤੇ ਜ਼ਿਆਦਾ ਨੇ ਤੇ ਜਿਹੜਾ ਅਗਰ ਤੁਸੀਂ ਬੋਲੋਗੇ ਵਿੱਚ ਕਹਿਦੋਗੇ ਬਈਆ ਹਾਂਜੀ -ਹਾਂਜੀ ਦੇ ਦੋ ਦੇ ਦੋ ਤੇ ਫਿਰ ਅੱਛਾ, ਸਾਨੂੰ ਬਹੁਤ ਮਹਿੰਗਾ ਬਹੁਤ ਮਹਿੰਗਾ ਪੈਜੇਗਾ ਸਰਦਾਰ ਜਾ, ਤੁਸੀਂ ਚੁੱਪ ਹੀ ਰਹਿਣਾ, ਤੇ ਮੇਰੇ ਤਾਂ ਵਿਚਾਰੇ, ਝੱਟ ਬੋਲ ਵੀ ਪੈਂਦੇ ਨੇ, ਨਾ ਕਿ ਨਹੀਂ ਤੈਨੂੰ ਚੀਜ਼ ਪਸੰਦ ਆ ਗਈ ਤਾਂ ਤੂੰ ਲੈ ਹੀ ਲੈ ਮੈਂ ਕਿਹਾ ਇਹ ਚੀਜ਼ਾਂ ਨਹੀਂ ਹੁੰਦੀਆਂ ਮਾਰਕੀਟ ਬਾਜ਼ਾਰ ਵਾਲੇ ਜਿਹੜੇ ਬੰਦੇ ਨੇ ਚੀਜ਼ ਆਉਂਦੀ ਹੈ ਭਾਵੇਂ ਵੀਹ ਰੁਪਏ ਮੀਟਰ ਤਾਂ ਦੱਸਦੇ ਨੇ ਪੰਜ ਸੌ ਰੁਪਏ ਮੀਟਰ ਚੀਜ਼ ਚੀਜ਼ ਦੀ ਫਰਕ ਵੀ ਤਾਂ ਪਤਾ ਚੱਲ ਜਾਂਦਾ ਨਾ ਕੱਪੜਾ ਲੈਂਦਾ ਆਦਮੀ ਜਿਹੜਾ ਲੈਂਦਾ ਰਹਿੰਦਾ ਕੱਪੜਾ ਉਹਨੂੰ ਤਾਂ ਪਤਾ ਨਹੀਂ ਕੱਪੜਾ ਕਿਹੋ ਜਿਹਾ ਕੀ ਹੋ ਜਿਹਾ ਨਹੀਂ ਹੈਗਾ ਤੇ ਇਸ ਪਿੱਛੇ ਮੈਂ ਇਹਨਾਂ ਨੂੰ ਨਾ ਲੈ ਕੇ ਜਾਂਦੀ ਜ਼ਰੂਰ ਹੈ। ਪਰ ਇਹਨਾਂ ਦੀ ਚੁਇਸ ਤੇ ਕਰਵਾਉਣੀ, ਇਹਨਾਂ ਨੂੰ ਪਸੰਦ ਤੇ ਕਰਵਾਉਦੀ ਹਾਂ ਬਈ ਇਹਨੂੰ ਮੰਮਾ ਨੂੰ ਇਹਨਾਂ ਨੂੰ ਠੀਕ ਲੱਗੇ, ਅਗਰ ਫਿਰ ਆਪ ਕਰਦੀ ਤੇ ਮੈਂ ਆਪਣੀ ਮਰਜ਼ੀ ਦੀ ਕਰ ਲੈਂਦੀ ਹਾਂ। ਕਿ ਬਾਈ ਤੂੰ ਬਾਈ ਤੁਸੀਂ ਇਸ ਕ ਇਹ ਪਾਓ ਤਾਂ ਜ਼ਿਆਦਾ ਸੋਹਣਾ ਲੱਗੇਗਾ ਤੁਹਾਨੂੰ, ਜੇ ਮੈਂ ਹਲਕਾ ਕਲਰ ਤੇ ਮੈਂ ਇੱਕ ਲਿੱਤਾ ਹੈਗਾ ਪਿਸਤਾ ਲਾਈਟ ਕਲਰ ਲਿੱਤਾ ਹੈਗਾ